ਹੈਲੋ-
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪੈਣਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ।
ਹਾਂਜੀ ਤੁਸੀਂ ਠੀਕ ਔ ਜੀ।
ਬਸ ਵਧੀਆ ਜੀ ਹੋਰ ਕੀ ਕਰ ਰਹੇ ਓ?
ਬਸ ਜੀ ਰੋਟੀ ਖਾ ਕੇ ਬੈਠਾ ਸੀ ਜੀ ਮੈਂ ਤੇ
ਅੱਛਾ-ਅੱਛਾ, ਹੋਰ ਲਾਈਟ ਹੈਗੀ ਆ ਤੁਹਾਡੇ ਉੱਥੇ।
ਨਾ ਜੀ ਲਾਈਟ ਤਾਂ ਕੱਟ ਹੀ ਬੜੇ ਲੱਗਦੇ ਨੇ ਇੱਥੇ ਤੇ ਜੀ।
ਉਹੀ ਤੇ ਮੈਂ ਵੀ ਤਾਂ ਹੀ ਫੋਨ ਕੀਤਾ ਸੀ ਤੇ ਤਾਂ ਲਾਈਟ ਇੰਨੀ ਟਿੱਬਦੀ ਸਵੇਰ ਦੀ ਅਜੇ ਲਾਈਟ
ਹੋਰ ਜੀ ਇੱਧਰ ਵੀ ਬੜਾ ਬੁਰਾ ਹਾਲ ਹੈ ਇਨਵੇਟਰ ਵੀ ਕਿੰਨਾ ਚਿਰ ਚੱਲੇ ਰਾਤ ਦੀ ਲਾਈਟ ਬੰਦ ਪਈ ਐ। ਕਦੇ ਆਂਦੀ ਹੈ ਦਸ ਮਿੰਟ ਆਂਦੀ ਹੈ ਫਿਰ ਚਲੀ ਜਾਂਦੀ ਐ ਦੋ- ਤਿੰਨ-ਤਿੰਨ ਘੰਟੇ ਦੇ ਘੱਟ ਹੁੰਦੇ ਨੇ ਇੱਥੇ ਤੇ
ਹਾਂ-ਹਾਂ ਲੇਕਿਨ ਮੈਂ ਤਾਂ ਸੁਣਯਾ ਤੁਸੀਂ ਸੋਲਰ ਲਵਾਇਆ ਹੋਇਆ।
ਨਹੀਂ ਮੈਂ ਸੋਚ ਰਿਹਾ ਲਵਾਂਦੀ ਮੈਂ ਨਾ ਕੱਲ ਲਿਖਵਾ ਕੇ ਆ ਗਿਆ ਉੱਥੇ ਆਪਣਾ ਨਾਮ ਵੈਸੇ- ਤੇ ਉਹ ਕਹਿੰਦੇ ਹਫ਼ਤੇ ਤੱਕ ਆਣਗੇ ਸੋਲਰ ਲਵਾਨ ਆਸਤੇ।
ਉੱਥੇ ਨਾਮ ਵੀ ਲਿਖਵਾਣਾ ਪੈਂਦਾ ਕੋਈ
ਹਾਂਜੀ ਇਹ ਨਾ ਜਿਵੇਂ ਗੌਰਮੈਂਟ ਨਾ ਸਕੀਮ ਚਲਾਂਦੀ ਹੈ ਅਤੇ ਜਾ ਕੇ ਨਾ ਉੱਥੇ ਜਿਹੜੀ ਹੁੰਦੀ ਨੀ ਸਾਈਬਰ ਕੈਫੇ
ਹਮ ਹਮ ਹਮ ਹਮ
ਉੱਥੇ ਜਾ ਕੇ ਨਾ ਆਪਣਾ ਨਾਮ ਲਿਖਾਉਣਾ ਪੈਂਦਾ ਕਿ ਅਸੀਂ ਸੋਲਰ ਲਵਾਉਣਾ ਤੇ ਗੌਰਰਮੈਂਟ ਨਾ ਸਬਸਿਡੀ ਦੇ ਦਿੰਦੀ ਹੈ ਸਾਨੂੰ ਉਹਦੇ ਤੇ ਸੋਲਰ ਤੇ ਜਿਵੇਂ ਸਿਲੰਡਰ ਤੇ ਸ ਜਿਹੜੀਮਿਲਦੀ ਹੈ ਨਾ ਜਿਵੇਂ ਅਸੀਂ ਥੋੜੇ ਪੈਸੇ ਦੇ ਦੇ ਨੇ ਪਹਿਲੇ ਦਿਨੇ ਹਾਂ ਉਹਨਾਂ ਨੂੰ ਤੇ ਥੋੜੇ ਸਾਡੇ ਪੈਸੇ ਵਾਪਸ। ਦੱਸ ਆ ਜਾਂਦੇ ਨੇ ਬੈਂਕ 'ਚ ਹਾਂ ਉਸਦਾ ਤਾਂ ਸਿਸਟਮ ਹੈਗਾ ਵੀ।
ਅੱਛਾ ਕੀਨਾ ਜਾਂਦੀ ਹੈ ਅਸੀ ਕਿ ਵੀ ਪਤਾ ਨਹੀਂੀ ਇਹ ਤਾਂ ਪਤਾ ਨੀ ਕੀ ਹੋ ਰਿਹਾ ਲਾਈਟ ਨੂੰ ਵੀ ਕੱਟ ਹੀ ਬੜੇ ਬਜਦੇ ਨੇ ਨਾ ਇਨਵੇਟਰ ਚੱਲਦਾ ਹੈ। ਫਿਰ ਅਸੀਂ ਸੋਚ ਰਹੇ ਸੀ ਸੋਲਰ ਲਵਾ ਲਈਏ ਫਿਰ ਮੈਂ ਕਿਹਾ ਸੋਲਰ ਲਵਾਉਣ ਦਾ ਕੋਈ ਫਾਇਦਾ ਹੈ ਵੀ ਕਿ ਨਹੀਂ
ਹੁਣ ਦੇਖੋ ਜਿਵੇ ਕਿ ਅਸੀ ਸੋਲਰ ਲਵਾਨ ਲੱਗੇ ਹਾਂ ਤੇ- ਇਹਦਾ ਨਾ ਇੱਕ ਇਹ ਫਾਇਦਾ ਹੈ ਕਿ ਨਾ ਸਾਨੂੰ ਲਾਈਟ ਦੀ ਕੋਈ ਦਿੱਕਤ ਨੀ ਹੋਏਗੀ ਹੁਣ ਸਵੇਰੇ ਜਿਵੇਂ ਅਸੀਂ ਲਵਾ ਲਿਆ ਉਹਦੇ ਤੇ ਚੰਗੀ ਧੁੱਪ ਪੈਂਦੀ। ਤੇ ਨਾ ਉਹ ਆਪਣੇ ਆਪਚਾਰਜ ਹੋ ਜਾਏਗਾ ਸਾਰਾ ਕੁ ਤੇ ਨਾ ਉਹਦੇ ਨਾਲ ਸਾਡੀ ਜਿਹੜੀ ਬਿਜਲੀ ਨਹੀ ਹੁੰਦੀ ਉਹ ਚੱਲੇਗੀ। ਸਾਨੂੰ ਨਾ ਦੂਜੀ ਬਿਜਲੀ ਤੇ ਡਿਪੈਂਡ ਹੋਣ ਦੀ ਲੋੜ ਨਹੀ ਪੈਣੀ। ਹਾਂਜੀ ਤੇ ਗੌਰਮੈਂਟ ਨੇ ਵੈਸੇ ਚਲਾਇਓ ਇਹ ਸਕੀਮ ਜਿਵੇਂ ਕਿ ਕੋਈ ਬੰਦਾ ਤਿੰਨ ਤਿੰਨ ਸਾਲ ਤੱਕ ਜਿਵੇਂ ਲਗਾਤਾਰ ਬਿੱਲ ਆਪਣਾ ਪੇ ਕਰਦਾ ਨਾ। ਉਹਨਾਂ ਉਹਨਾਂ ਨੂੰ ਗੌਰਮੈਂਟ ਦਿੰਦੀ ਹੈ ਸਬਸਿਡੀ ਜ਼ਿਆਦਾ ਦਿੰਦੀ ਹੈ ਜਿਵੇਂ ਕਿ ਜਿਹੜਾ ਅਹ ਸੋਲਰ ਹੁੰਦਾ ਉਹ ਤਿੰਨ ਚਾਰ ਲੱਖ ਦਾ ਪੈਂਦਾ ਹੈ ਤੇ ਨਾ ਗੌਰੌਰਮੈਂਟ ਉਹ ਸਬਸਿਡੀ ਦੇ ਕੇ ਨਾ ਸਾਡਾ ਮਸਾਂ ਨੱਬੇ ਹਜ਼ਾਰ ਤੱਕ ਲੱਗੇਗਾ
ਅੱਛਾ ਤੇ ਉਹ ਜਿਹੜਾ ਨੱਬੇ ਹਜ਼ਾਰ ਹੈ ਉਹ ਵੀ ਨਾ ਸਾਨੂੰ ਇਕੱਠੇ ਨਹੀਂ ਦੇਣਾ ਉਹ ਵੀ ਥੋੜੇ ਥੋੜੇ ਕਰਕੇ ਦੇਣੇ ਨੇ ਪੈਸੇ
ਅੱਛਾ ਅੱਛਾ ਤੇ ਸੋਲਰ ਚੱਲੇਗਾ ਮਤਲਬ ਚਾਰਜ ਜੇ ਜਿਸ ਦਿਨ ਤੁੁੱਪ ਨਾ ਆਈ ਫੇਰ ਕੀ ਹੋਏਗਾ।
ਨਹੀਂ ਸੋਲਰ ਜਿਵੇਂ ਇਹਦਾ ਬੈਕਅਪ ਹੁੰਦਾ ਜਿਵੇਂ ਇਨਵੇਰਟਰ ਹੁੰਦਾ ਸਾਡਾ
ਹੂੰ,
ਕਿ ਇੱਕ ਵਾਰੀ ਉਹ ਲਾਈਟ ਆਈ ਉਹਨੇ ਥੋੜ੍ਹੀ ਸਟੋਰ ਕਰ ਲਿਆ ਆਪਣੇ ਅੰਦਰ ਐਨਰਜੀ। ਉਵੇਂ ਸੋਲਰ ਦਾ ਹੈ ਉਹ ਜਿਵੇਂ ਕਿ ਉਹਦੇ ਨੇ ਹੰਡਰਡ ਪਰਸੈਂਟ ਹੁੰਦੀ ਹੈ ਬੈਟਰੀ ਜਿਵੇਂ ਤੁਸੀਂ ਲਾ ਲਓ ਹੰਡਡਸਟ ਹੁੰ ਹੈ ਚਾਰਜ ਹੋ ਗਿਆ ਇੱਕ ਦਿਨ ਚ ਫੁੱਲ ਤੇ ਅਗਲੇ ਦਿਨ ਬੱਦਲ ਆ ਗਿਆ ਤਾਂ ਉਹ ਥੋੜ੍ਹੀ ਥੋੜ੍ਹੀ ਕਰਕੇ ਨਾ। ਇੱਕ ਇੱਕ ਦੋ ਦਿਨ ਦਾ ਬੈਕਅਪ ਹੁੰਦਾ ਹੀ ਹੈ ਉਹਦਾ ਵੈਸੇ ਤੇ
ਅੱਛਾ ਅੱਛਾ ਤੇ ਸਾਡੇ ਅ ਨਾਲ ਇਟਾ
ਕੀ ਕਿਹਾ ਦੁਬਾਰਾ ਰਿਪੀਟ ਕਰਨਾ ਜੀ।
ਮੈਂ ਕਹਿ ਰਹੀ ਹਾਂ ਵੀ ਫਿਰ ਸਾਡੇ ਘਰ ਦੇ ਲਾਈਟਾਂ ਨਾਲ ਕਿਵੇਂ ਚੱਲੇਗਾ ਉਹ ਮਤਲਬ ਕੁਛ ਅਟੈਚ ਵਗੈਰਾ ਕਰਕੇ ਜਾਣਗੇ ਉਹ ਜਿਵੇਂ ਸਾਡਾ ਮੀਟਰ ਹੁੰਦਾ ਔਰ ਹੂੰ ਹੂੰ,
ਜਿਵੇਂ ਤੁਸੀਂ ਸੋਲਰ ਲਵਾਉਗੇ ਉਹਦੇ ਨਾਲ ਨਾ ਇੱਕ ਡੱਬਾ ਵੀ ਆਉਂਦਾ। ਉਹ ਤੁਹਾਡਾ ਕਨੈਕਸ਼ਨ ਨਾਲ ਕਨੈ ਕਨੈਕਟ ਹੋ ਜਾਏਗਾ ਤੇ ਜਿਵੇਂ ਸਿਗਰ ਧੁੱਪ ਹੁੰਦੀ ਏ ਤੇ ਉਹ ਉਹਦੇ ਨਾਲ ਚੱਲੇਗਾ ਸਾਰਾ ਕੁਛ ਤੁਹਾਡਾ ਤੇ ਜਿਵੇਂ ਰਾਤੀ ਲਾਈਟ ਚਲੀ ਗਈ ਜਿਵੇਂ ਧੁੱਪ ਚਲੇ ਗਈ ਰਾਤੀ। ਤੇ ਉਹ ਤੁਹਾਡਾ ਆਟੋਮੈਟਿਕ ਵੀ ਬਿਜਲੀ ਤੇ ਚੱਲਗਾ ਸਾਰਾ ਕੁਛ ਮਤਲਬ ਕਿ ਤੁਹਾਡਾ ਬਿੱਲ ਅੱਦਾ ਹੀ ਆ ਜਾਵੇਗਾ।
ਅੱਛਾ। ਨਹੀਂ, ਫਿਰ ਅੱਛਾ ਇਹ ਵੀ ਲੱਦਾ ਹੈਗਾ, ਫਿਰ ਸਾਡਾ ਮੀਟਰ ਦਾ ਕੀ ਹੋਏਗਾ।
ਮੀਟਰ ਸਾਡਾ ਉਹੀ ਚੱਲੇਗਾ। ਹੁਣ ਦੇਖੋ ਅਹ ਜਿਵੇਂ ਠੰਡ ਚ ਕਦੇ- ਕਦੇ ਨਹੀ ਆਂਦੀ ਨਾ, ਧੁਪ। ਤੇ ਤੁਹਾਨੂੰ ਅਹ ਤਾਂ ਫੇਰ ਬਿਜਲੀ ਹੀ ਯੂਜ ਕਰਨੀ ਪਏਗੀ ਆਪਣੀ, ਜੇ ਤੁਸੀਂ ਬਿਜਲੀ ਪੂਰੀ ਹੀ ਕਟਵਾ ਦੋਗੇ ਤਾਂ-ਤਾਂ ਚੱਲਣਾ ਬੜਾ ਔਖਾ ਹੋ ਜੇਗਾ ਉਹਦਾ।
ਉਹੀ ਤੇ ਨਾ ਫਿਰ ਤਾਂ ਦੇਖੋ ਡਬਲ-ਡਬਲ ਨੇ ਪੈਸੇ ਜਾਏਗੇ, ਅਸੀਂ ਸੋਲਰ ਦੇ ਵੀ ਪੈਸੇ ਲਗਾਈਏ। ਫੇਰ ਸਾਨੂੰ ਬਿਜਲੀ ਦਾ ਵੀ ਬਿੱਲ ਭਰੀਏ ਅਸੀਂ। ਮੈਨੂੰ ਤੇ ਫੇਰ ਇਹਦਾ ਕੋਈ ਫਾਇਦਾ ਦਿਖ ਨੀ ਰਿਹਾ, ਹਨਾ।
ਦੇਖੋ ਹੁਣ ਦੇਖੋ ਜੇ ਗਰਮੀਆਂ ਨੇ, ਸਭ ਦੇ ਘਰ ਏ ਸੀ ਤਾਂ ਹੁੰਦੇ ਨੇ। ਹੁਣ ਏ ਸੀ ਵੀ ਚੱਲਦੇ ਨੇ ਰੋਜ਼। ਸਵੇਰੇ ਵੀ ਚੱਲਦਾ ਏ ਸੀ ਤੇ, ਜਿਵੇਂ ਹਰ ਮਹੀਨੇ ਦਾ ਬਿੱਲ ਤੁਸੀਂ ਲਾ ਕੇ ਚਲੋ ਪੰਦਰਾਂ ਸੌ ਆਂਦਾ। ਜੇ ਹੁਣ ਤੁਸੀਂ ਸੋਲਰ ਲਵਾਓਗੇ, ਤੁਹਾਡਾ ਬਿੱਲ ਅੱਧ ਤੋਂ ਵੀ ਘੱਟ ਆਏਗਾ ਜਿਵੇਂ ਤੁਹਾਡਾ ਮਸਾਂ ਅ ਪੰਜ ਛੇ ਸੌ ਆਇਆ ਕਰੇਗਾ, ਬਿੱਲ ਇੱਕ ਮਹੀਨੇ ਦਾ।
ਹੂੰ,
ਤੇ ਉਨਾਂ ਹੀ ਤੁਸੀਂ ਦੇਖ ਲੋ, ਉਹ ਥੋਡਾ ਸੋਲਰ ਤੇ ਲੱਗ ਜੇਗਾ, ਬਾਕੀ- ਬਾਕੀ ਗੌਰਮੈਂਟ ਸਬਸਿਡੀ ਵੀ ਸਬਸਿਡੀ ਵੀ ਦਿੰਦੀ ਏ, ਉਹਦੇ ਤੇ।
ਨਹੀਂ ਇਹ ਤੇ ਚਲੋ ਠੀਕ ਐ, ਫੇਰ ਤੇ ਇਹ ਲਗਵਾਣ ਵਾਸਤੇ ਕਿੱਥੇ ਜਾਨਣਾ ਪੈਂਦਾ।
ਮੈਂ ਤੁਹਾਨੂੰ ਕਿਹਾ ਨਾ ਉੱਥੇ ਸਾਈਬਰ ਕੈਫੇ ਹੁੰਦੇ ਉੱਥੇ ਜਾਓ, ਆਪਣਾ ਮਤਲਬ ਕਿ ਜਿਹੜਾ ਬਿਜਲੀ ਦਾ ਹੁੰਦਾ ਨੀ ਉਹ ਬਿੱਲ ਵਗੈਰਾ ਉਹ ਨਾ ਲੈ ਜੋ। ਉਹ ਥੋੜ੍ਹੇ ਡੋਕੂਮੈਂਟ ਵੈਰੀਫਿਕੇਸ਼ਨ ਕਰਨਗੇ, ਤੇ ਉਹ ਥੋਹਾਡਾ ਨਾਮ ਆ ਜੇਗਾ ਉਹਦੇ ਤੇ। ਤੇ ਉਹ ਆ ਜਾਣਗੇ, ਆਪਣੇ ਆਪ ਲਾਣ ਵਾਸਤੇ ਘਰ।
ਅੱਛਾ- ਅੱਛਾ, ਤੇ ਉਹਦੇ ਵਾਸਤੇ ਫਿਰ ਜਗ੍ਹਾ ਵੀ ਤਾਂ ਚਾਹੀਦੀ ਹੁੰਦੀ ਐ ਨਾ ਮਤਲਬ। ਕਿੰਨੀ ਜਗ੍ਹਾ ਤੇ ਲੱਗੇਗਾ, ਉਹ ਸਾਡੇ ਕਿੱਥੇ ਲੱਗੇਗਾ, ਉਹ ਕੌਣ ਦੱਸੇਗਾ ਸਾਨੂੰ ਆ ਕੇ।
ਇਹ ਦੇਖੋ ਤੁਸੀਂ ਨਾ ਪਹਿਲਾਂ ਇਹ ਕਿਸੇ ਟੈਕਨੀਸ਼ੀਅਨ ਨੂੰ ਬੁਲਾ ਕੇ ਨਾ, ਫਿਰ ਚੈੱਕ ਕਰਾ ਲੈਣਾ ਆਪਣੀ ਛੱਤ ਤੇ ਕੀ ਉਹ ਜਗਾ ਤੇ ਹੀ ਲਵਾਣਾ, ਜਿੱਥੇ ਧੁੱਪ ਵੀ ਆਂਦੇ ਆਏ ਰੋਜ਼, ਤੇ ਨਾਲ ਦੀ ਨਾਲ ਥੋੜ੍ਹੀ ਜਗ੍ਹਾ ਵੀ ਹੋਏ ਉਹਨੂੰ ਸਾਫ਼ ਕਰਨ ਵਾਸਤੇ, ਕਿਉਂਕਿ ਨਾ ਸੋਲਰ ਅ ਥਹਾਨੂੰ। ਹਰ ਹਫ਼ਤੇ ਚ ਸਾਫ਼ ਤਾਂ ਕਰਨਾ ਪਏਗਾ, ਜੇ ਉਹਦੇ ਤੇ ਮਿੱਟੀ ਵਗੈਰਾ ਪੈਂਦੀ ਰਹਿਣਗੀਆਂ ਨਾ ਤੇ ਉਹ ਚੰਗੀ ਤਰ੍ਹਾਂ ਬਿਜਲੀ ਨਹੀਂ ਕਰੇਗਾ, ਪ੍ਰੋਡਿਊਸ।
ਅੱਛਾ।
ਹਾਂਜੀ।
ਤੇ ਸਾਨੂੰ ਓਪਨ ਏਰੀਆ ਹੀ ਰੱਖਣਾ ਪਏਗਾ ਨਾ, ਫੇਰ ਤੇ ਫਿਰ ਤੇ ਦੇਖੋ ਬਾਰਿਸ਼ ਵੀ ਪਏਗੀ ਉਹਦੇ ਤੇ-ਤੇ
ਨਹੀਂ ਬਾਰਿਸ਼ ਪਏਗੀ ਤਾਂ ਕੋਈ ਚੱਕਰ ਨਹੀਂ ਹੁੰਦਾ, ਬਾਰਿਸ਼ ਪਏਗੀ ਉਹ ਸਾਫ਼ ਹੋ ਜੇਗੀ ਸਾਰੀ ਧੂੜ ਮਿੱਟੀ।
ਅੱਛਾ-ਅੱਛਾ।
ਹਾਂਜੀ। ਤੇ ਬਾਕੀ ਅਹ ਇਹਦੇ ਫਾਇਦੇ ਵੀ ਬਹੁਤ ਨੇ। ਹੁਣ ਦੇਖੋ ਅਹ ਸਵੇਰੇ ਹੁੰਦੀ ਐ ਹੁਣ ਬੰਦਾ ਸੋਚ ਸੋਚ ਕੇ ਚਲਾਂਦਾ ਨਾ, ਏ ਸੀ ਕੀ ਦੇਖੋ ਕਿ ਸਾਡਾ ਬਿਲ ਜ਼ਿਆਦਾ ਨਾ ਆਏ, ਹੁਣ ਦੇਖੋ ਤੁਸੀਂ ਆਪਣਾ ਸੋ ਸੋਲਰ ਲਵਾਇਆ ਹੋਇਆ, ਤੁਹਾਨੂੰ ਚਿੰਤਾ ਨੀ ਹੋਏਗੀ ਕੋਈ, ਤੁਸੀਂ ਡਰੈਕਟ ਚਲਾ ਲੋ ਸੋਲਰ ਤੇ। ਕਿਉਂਕਿ ਉਹ ਸੋਲਰ ਤਾਂ ਚਾਰਜ ਹੁੰਦਾ ਹੀ ਪਿਆ ਵਾਰ- ਵਾਰ, ਉਹ ਤੁਹਾਡਾ ਚੱਲਦਾ ਰਹੇਗਾ ਏ ਸੀ, ਜਿਹੜੀ ਤੁਹਾਡੀ ਦਸ ਯੂਨਿਟ ਫੁਕਦੀ ਐ ਇੱਕ ਦਿਨ ਚ ਏ ਸੀ, ਏ ਸੀ ਦੀ ਤਰਫੋਂ ਬਿਜਲੀ ਉਹ ਮਸਾਂ ਇੱਕ ਦੋ ਯੂਨਿਟ ਤੇ ਆ ਜੇਗੀ।
ਨਹੀਂ ਉਹ ਦੇਖੋ ਸਾਡੇ ਨਾ ਇੱਧਰ ਕਿਸੇ ਨੇ ਲਗਵਾਇਆ ਹੋਇਆ ਸੋਲਰ ਤੇ ਉਹ ਕਹਿਣ ਵੀ ਅਸੀਂ ਸੋਲਰ ਤੇ ਚਲਾਾਨ ਪਰ ਸੋਲਰ ਵਿੱਚ ਨਾ ਸਾਡੇ ਸਿਰਫ ਲਾਈਟ ਔਰ ਪੱਖੇ ਚੱਲ ਸਕਦੇ ਨੇ। ਅਸੀਂ ਅਗਰ ਏਸੀ ਚਲਾਉਾਨਣੇ ਆਾਂ ਤੇ ਏਸੀ ਨੀ ਤੇ ਉਹ ਬੰਦ ਹੋ ਜਾਂਦਾ ਬਾਰ-ਬਾਰ ਚਲਦੇ ਚੱਲਦੇ ਮਤਲਬ ਸਾਰੀ ਬ। ਖਿੱਚ ਲੈਂਦਾ ਉਹ। ਸਾਰਾ ਜੋ ਐਨਰਜੀ ਉਹਨੇ ਅਬਜੋਰਬ ਕੀਤੀ ਹੁੰਦੀ ਹੈ ਨਾ ਉਹ ਸਾਰੇ ਫਿਰ ਉਹੀ ਲੈ ਲੈਂਦਾ ਏਸੀ। ਫਿਰ ਤੇ ਮੈਂ ਇਹੀ ਸੋਚ ਰਿਹਾ ਸੀ ਇਕ ਬਾਰ ਲਗਵਾਾਨੇ ਵੀ ਫਿਰ ਇਹ ਪਾਰੀ ਚੀਜ਼ਾਂ ਤੇ ਉਠਾ ਹੀ ਨਹੀਂ ਰਿਹਾ ਫਿਰ ਫਾਇਦਾ ਕੀ ਹੋਏਗਾ ਦੇਖੋ ਬਿਜਲੀ ਅਗਰ ਲਗਵਾਉਦੇ ਹ ਬਿਜਲੀ ਵਿੱਚ ਤਾਂ ਸਭ ਕੁਛ ਹੀ ਚੱਲ ਜਾਂਦਾ। ਸਿਰਫ ਸੋਲਰ ਬ੍ਰਿਜ ਤੇ ਸਾਡਾ ਨਹੀਂ ਚੱਲ ਰਿਹਾ ਏਸੀ ਵਗੈਰਾ ਕੂਡਰ ਵਗੈਰਾ ਫਿਰ ਕੀ ਫ਼ਾਇਦਾ' ਹਮ।
ਜਿਵੇਂ ਤੁਸੀਂ ਕਹਿ ਰਹੇ ਹੋ ਉਹਨਾਂ ਦਾ ਨਹੀਂ ਚੱਲਦਾ ਉਹਨਾਂ ਦਾ ਨਾ ਪੁਰਾਣਾ ਹੋਏਗਾ ਸਮਾਨ ਤੇ ਉਹਨਾਂ ਦਾ ਏ ਸੀ ਨੋਨ ਇਨਵੇਰਟਰ ਹੋਏਗਾ' ਕਿਵੇਂ ਨਾ ਜਿਵੇਂ ਨੋਨ ਇਨਵੇਰਟਰ ਏ। ਜਿਹੜਾ ਕੰਪ੍ਰੈਸਰ ਹੁੰਦਾ ਬਾਹਰ ਦਾ ਉਹ ਜਿਵੇਂ ਕਿ ਅੰਦਰ ਦਾ ਕਮਰਾ ਠੰਡਾ ਹੋ ਗਿਆ।
ਹੋਣਾ
ਤੇ ਨਾ ਬਾਹਰ ਦਾ ਕੰਪੈਸਰ ਆਟੋਮੈਟਿਕ ਬੰਦ ਹੁੰਦਾ ਫਿਰ ਸਟਾਰਟ ਹੋ ਜਾਂਦਾ ਹੈ। ਤੇ ਉਹ ਜਿਹੜਾ ਧੱਕਾ ਸਟਾਰਟ ਹੁੰਦਾ ਨਾ ਮਤਲਬ ਬਾਰ ਬਾਰ ਬੰਦ ਹੋਣਾ ਜਾਂ ਚਾਲੂ ਹੋਣਾ ਉਹਦੇ ਨਾਲ ਨਾ ਜ਼ਿਆਦਾ ਬਿਜਲੀ ਖਿੱਚਦਾ ਤੇ ਜ਼ਿਆਦਾ ਲੋੜ ਪਏਗਾ ਸੋਲਰ ਤੇ ਉਹ ਫੇਿਰ ਉਹ ਜ਼ਿਆਦਾ ਖਿੱਚਦਾ ਬਿਜਲੀ ਤੇ ਜਿਵੇਂ ਤੁਹਾਡਾ ਕੋਈ ਨਵਾਂ ਅਪਲਾਇੰਸ ਹੋ ਗਿਆ ਜਿਵੇਂ ਥਹਾੜਡਾ ਨਵਾਂ ਏ ਸੀ ਹੈ ਇਨਵੇਟਰ ਏ ਸੀ ਹੈ ਉਹਦੇ ਤੇ ਇੰਨਾ ਲੋੜ ਨਹੀਂ ਪਏਗਾ ਤੇ ਨਾਲ ਦੀ ਨਾਲ ਜਿਵੇਂ ਤੁਹਾਡਾ ਸੋਲਰ ਵੀ ਕਨੈਕਟ ਹੈ ਨਾਲ ਤੁਹਾਡੀ ਬਿਜਲੀ ਵੀ ਕਨੈਕਟ ਹੈ। ਤੇ ਇੰਨਾ ਕੋਈ ਲੋੜ ਨਹੀਂੀ ਪਏਗਾ ਉਹ ਤੇ ਉਹ ਆਰਾਮ ਨਾਲ ਚੱਲੇਗਾ। ਉਹਨਾਂ ਦੀ ਮੇਰੇ ਖਿਆਲ ਬਿਜਲੀ ਨਹੀਂ ਹੋਣੀ ਫਿਰ ਜਾਂ ਉਹਨਾਂ ਨੇ ਖਾਲੀ ਸੋਲਰ ਤੇ ਹੀ ਲਵਾਇਆ ਹੋਏਗਾ ਸਾਰਾ ਕੁਛ।
ਹਾਂ ਹਾਂਜੀ, ਹਾਂਜੀ ਉਹਨਾਂ ਦੀ ਬਿਜਲੀ ਨ ਉਹਨਾਂ ਦੀ ਬਿਜਲੀ ਐਕਚੁਲੀ ਨਾ ਕੱਟ ਕੇ ਚਲੇ ਗਈ ਸੀ ਪਿੱਛੇ ਜੇ ਨਾ ਬਿਜਲੀ ਵੇਲੇ ਆਏ। ਤੇ ਉਹਨਾਂ ਦਾ ਬਿੱਲ ਬੜਾ ਖੜਾ ਹੋਇਆ ਸੀ ਦੋ ਲੱਖ ਹੈਗਾ ਸੀ ਤੇ ਉਹਨਾਂ ਨੇ ਫਿਰ ਕਿਹਾ ਤੇ ਪੈਸੇ ਪਰ ਉਹ ਯਾ ਤੇ ਫੇਿਰ ਬਿਜਲੀ ਕੱਟ ਗੋ ਫੇਿਰ ਉਹਨਾਂ ਦੀ ਬਿਜਲੀ ਕੱਟ ਕੇ ਲੈ ਗਈ ਸੀ ਬਿਜਲੀ ਵਾਲੇ ਦੇਖੋ ਅੱਜ ਬਿਲ ਕੋਈ ਲਿਹਾਜ਼ ਤੇ ਕੋਈ ਕਰਨ ਦਾ ਨ ਨਹੀਂ ਹੈਗਾ ਤੇ ਉਹਨਾਂ ਨੇ ਬਿਜਲੀ ਕੱਟ ਕਹਿੰਦਾ ਫਿਰ ਉਹ ਲੈ ਗਈ ਸੀ ਉਹਨਾਂ ਦੇ ਮੀਟਰ ਹੀ ਲੈ ਗਈ ਸੀ ਆਪਣੇ ਹੀ। ਫਿਰ ਉਹਨਾਂ ਨੇ ਹਾਂ ਹਾਂਜੀ ਹਾਂਜੀ
ਜਿੜੀ ਚੀਜ਼ ਹੁੰਦੀ ਨਾ ਪੁਰਾਣੀ ਚੀਜ਼ ਹੁੰਦੀ ਜਿਹੜ ਤੱਕਾ ਸਟੈਟ ਹੁੰਦੀ ਜਿਵੇ ਆਪਣਾ ਬੰ ਹੋਏਗੀ ਜਿਵੇਂ ਕੋਈ ਪਾਰੀ ਪ੍ਰੈਸ ਹੁੰਦੀ ਆ ਉਹ ਗਰਮ ਹੋ ਗਈ ਬੰਦ ਹੋ ਗਈ। ਫਿਰ ਦੁਬਾਰਾ ਚੱਲ ਗਈ ਉਹਦੇ ਨਾਲ ਜ਼ਿਆਦਾ ਖਿੱਚਦੀ ਹੈ ਬਿਜਲੀ ਤੇ ਨਾ ਉਹ ਜਿਹੜਾ ਧੱਕਾ ਸਟਾਰਟ ਹੁੰਦਾ ਨਾ ਜਿਹੜਾ ਬਾਰ ਬਾਰ ਉਹ ਲੋੜ ਪੈਂਦਾ ਸੋਲਰ ਤੇ ਉਹ ਸਾਰੀ ਫਿਰ ਬਿਜਲੀ ਖਤਮ। ਖ਼ਮ ਹੋ ਜਾਂਦੀ ਉਹਦੀ।
ਅੱਛਾ ਅੱਛਾ ਨਹੀਂ ਉਹ ਨਾ ਮਤਲ ਟੇਲਰ ਦਾ ਵੀ ਕੰਮ ਕਰਦੇ ਨੇ ਉਹ ਤੇ ਆਪ ਆਪਣੀ ਮਸ਼ੀਨ ਵੀ ਚਲਾ ਰਹੇ ਸੀ ਤੇ ਚੱਲੀ ਨੀ ਹੁ ਉਹਨਾਂ ਦੀ ਮਸ਼ੀਨ
ਮੈਂ ਤੁਹਾਨੂੰ ਕਹਿ ਤਾਂ ਰਿਹਾ ਨਾ ਕਿ ਦੇਖੋ ਜਿਹੜਾ ਉਹ ਮਸ਼ੀਨ ਜਹੀ ਹੁੰਦੀ ਹੈ ਉਹ ਚਲਦੀ ਹੈ ਬੰਦ ਹੁੰਦੀ ਹੈ ਜਿਹੜੀ ਚੀਜ਼ ਚੱਲ ਚਲਦੀ ਰਹੇਗੀ ਨਾ ਬਾਰ-ਬਾਰ ਉਹ ਠੀਕ ਰਹੇਗੀ। ਜਿਹੜੀ ਵਾਹ ਚੱਲੇਗੀ ਬਦ ਹੋਏਗੀ ਚੱਲੇਗੀ ਬਦ ਹੋਏਗੀ ਉਹ ਜ਼ਿਆਦਾ ਲੋੜ ਪੈਂਦਾ ਤਾਂ ਕਰਕੇ ਉਹ ਜ਼ਿਆਦਾ ਬਿਜਲੀ ਪੀਂਦਾ।
ਅੱਛਾ-ਅੱਛਾ ਮਤਲਬ ਉਹਨਾਂ ਨੂੰ ਕੰਟੀਨੂਸਲੀ ਸਾਨੂੰ ਸੁਲਾ ਕੇ ਰੱਖਣਾ ਪਏਗਾ ਤਾਂ ਜਾ ਕੇ ਸਾਡਾ। ਸਹੀ ਰਹੇਗਾ ਨੀ ਤੇ ਫਿਰ ਖ਼ਰਾਬ ਹੋ ਜਾਏਗੀ ਉਹ।
ਹਾਂ ਹੁਣ ਦੇਖੋ ਤੁਹਾਡੇ ਘਰ ਤਾਂ ਜਿਵੇਂ ਤੁਸੀਂ ਸੋਲਰ ਬ ਲਵਾਓਗੇ ਤੁਹਾਡੇ ਘਰ ਬਿਜਲੀ ਵੀ ਲੱਗੀ ਹੋਈ ਹੈ ਤਾਂ ਤੁਹਾਨੂੰ ਦਿੱਕਤ ਕੋਈ ਨੀ ਆਉਣੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਉਹਦੇ ਨਾਲ ਤੁਹਾਡੇ ਘਰ ਅਗਰ ਨੋ ਇਨਵੇਟਰ ਵੀ ਲੱਗਿਆ ਤੁਸੀਂ ਉਹ ਵੀ ਚਲਾ ਸਕਦੇ ਹੋ ਤੁਹਾਡੇ ਘਰ ਮਸ਼ੀਨ ਹੈ ਪੈਰਾਂ ਵਾਲੀ ਤੁਸੀਂ ਉਹ ਵੀ ਚਲਾ ਸਕਦੇ ਹੋ
ਹ ਹ ਹ, ਚਲੋ ਫਿਰ ਅਸੀਂ ਵੀ ਅਪਣਾ ਨਾਮ ਲਿਖਵਾ ਕੇ ਆਵਾਂਗੇ ਔਥੇ।
ਹਾਂਜੀ
ਜਿੰਨੇ ਦਿਨ ਪਹਿਲਾਂ ਲਿਖਵਾਉਣਾ ਹੁੰਦੇ ਪੰਜ ਦਿਨ ਪਹਿਲਾਂ ਨਾ ਅਸੀਂ ਪੰਜ ਦਿਨ ਪਹਿਲਾਂ ਹੀ ਜਾਵਾਂਗੇ ਅਸੀ
ਹਾਂ ਤੁਸੀਂ ਨਾ ਪਹਿਲਲੇ ਸਭ ਤੋਂ ਪਹਿਲਾਂ ਆਪਣੇ ਨਾ ਜਗ੍ਹਾ ਚੈੱਕ ਕਰਾਉਣਾ ਉੱਥੋਂ ਟੈਕਨੀਸ਼ੀਅਨ ਤੋਂ ਕਿ ਤੁਹਾਡੇ ਕੋਲ ਜਗ੍ਹਾ ਹੈ ਜਿਵੇਂ ਤੁਸੀਂ ਜਾ ਕੇ ਤਾਂ ਨਾਮ ਲਿਖਵਾ ਆਓ ਤੁਹਾਡਾ ਨਾਮ ਵੀ ਆ ਜਾਏ, ਉਹ ਘਰ ਆ ਚੈੱਕ ਕਰਨ ਵਾਸਤੇ ਤੇ ਤੁਹਾਡੀ ਜਗ੍ਹਾ ਹੀ ਨਾ ਹੋਵੇ, ਕੋਈ ਜਗ੍ਹਾ ਦਾ ਸਿਸਟਮ ਹੀ ਨਾ ਬਣੇ ਫਿਰ ਉਸ ਚੀਜ਼ ਦਾ ਫਾਇਦਾ ਨੀ ਨਾ‌।
ਹਾਂ-ਹਾਂ-ਹਾਂ ਫਿਰ ਆਪਾਂ ਸ਼ਾਮੀ ਜਾਂਦੇ ਹਾਂ ਤੇ ਨਾਮ ਲਿਖਵਾ ਅ ਆਪਣਾ ਚੈਕ ਉਹਨੂੰ ਬੁਲਾ ਕੇ ਆਂਦੇ ਆ ਬੰਦੇ ਨੂੰ ਫੇਰ ਉਹ ਦਿਖਾਣੇ ਆ ਅਸੀ। ਹਮ ਠੀਕ ਐ ਜੀ ਓਕੇ, ਸਤਿ ਸ੍ਰੀ ਅਕਾਲ।